ਹੈਲੋ?
ਸਤਿ ਸ਼੍ਰੀ ਅਕਾਲ ਦੀਦੀ।
ਸਤਿ ਸ੍ਰੀ ਅਕਾਲ ਜੀ ਹੋਰ ਕਿਸ ਤਰ੍ਹਾਂ
ਬਸ ਵਧੀਆ ਤੁਸੀਂ ਦੱਸੋ?
ਬਸ ਸਭ ਠੀਕੇ
ਹੋਰ ਕੀ ਕਹਿ ਰਹੇ ਸੀ ਥੋੜੇ ਦਿਨ ਪਹਿਲੇ ਤੁਸੀਂ ਕਿੱਥੇ ਗਏ ਸੀ।
ਹਾਂਜੀ ਹਾਂਜੀ ਹਾਂਜੀ ਥੋੜ੍ਹੇ ਦਿਨ ਪਹਿਲੇ ਅਸੀਂ ਨਾਂਦੇੜ ਸਾਹਿਬ ਗਏ ਹਾਂ ਫਿਰਨ । ਹਮ।
ਬਹੁਤ ਵਧੀਆ ਹੈ ਉਹ ਤੇ ਉਹ ਤੇ ਬਹੁਤ ਵਧੀਆ ਹੈਗੀ।
ਬਹੁਤ ਬਹੁਤ ਬਹੁਤ ਮਜ਼ਾ ਆਈ ਬਹੁਤ ਮਤਲਬ ਅਸੀੇ ਸਾਹਮਣੇ ਗੁਰਦੁਆਰੇ ਦੇ ਸਾਹਮਣੇ ਰੂਮ ਠੰਡਾ ਠੰਡਾ ਮੌਸਮ ਦਿਹਾੜੀ ਗਰਮੀ ਰਾਤੀ ਬਾਰਿਸ਼ ਤਿੰਨ ਦਿਨ ਬਹੁਤ ਅੱਛੇ ਗਏ ਬਹੁਤ ਅੱਛੇ
ਪਤਾ ਹੀ ਨਹੀਂ ਚੱਲਦਾ ਉੱਥੇ ਐਵੇਂ ਲੱਗਦਾ ਸਵਰਗਾ ਚ ਆ ਗਏ ਆ‌ ਅਸੀਂ।
ਹਾਂਜੀ ਹਾਂਜੀ ਹਾਂਜੀ ਹਾਂਜੀ ਰਾਤੀ ਹਾਂ ਰਾਤੀ ਉਧਰ ਉਹ ਜਿਹੜਾ ਜਲ ਭਰਨ ਜਾਂਦੇ ਨੇ ਉੱਧਰ ਵੀ ਗਏ। ਲੰਗਰ ਸਾਹਿਬ ਵੀ ਗਏ ਹਾਂਜੀ ਹਾਂਜੀ ਕਾਗਰ ਤੇ ਲੰਗਰ ਸਾਹਿਬ ਵੀ ਗਏ ਫੇਰ ਹੋਰ ਪਾਸੇ ਬਹੁਤ ਦੇਰ ਅਸੀਂ ਗੁਰਦੁਆਰੇ ਦੇ ਵਿੱਚ ਹੀ ਬੈਠੇ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਲੱਗਿਆ। ਚਲਦਾ ਰਹਿੰਦਾ ਕੁਛ ਨਾ ਕੁਛ ਬੰਦਾ ਕਹਿੰਦਾ ਟ੍ਰਿਪ ਸਾਲ ਚ ਇੱਕ ਵਾਰ ਕਰਨੀ ਚਾਹੀਦੀ ਹੈ। ਹੁਣ ਕਹਿੰਦੇ ਪਏ ਫਰੈਂਡਸ ਹੁਣ ਬਾਰਿਸ਼ ਆ ਗਈ ਹੈ ਨਾ ਹੁਣ ਕਹਿੰਦੇ ਪਏ ਫਿਰਨੇ ਵਾਸਤੇ ਇਹ ਇੱਧਰ ਆਪਣਾ ਕੀ ਆਖਦੇ ਨੇ ਸੁਭੰਡਾਰ ਦਾਰਾ ਵਗੈਰਾ ਟਿਪ ਤਾਂ ਜਿੱਤਨੀ ਘੜੋ ਉਤਨੀਆਂ ਘੱਟ ਲਗਦੀਆਂ ਬਾਰਿਸ਼ ਵਿੱਚ ਦਿ ਟਿਰਿਪਾ ਕਰੋ ਪਰ ਹਮਮ
ਐਕਚੁਲੀ ਕੀ ਇਹ ਚੀਜ਼ ਦਾ ਨ ਅਸੀਂ ਗਏ ਸੀ ਇੱਥੇ ਕੀ ਬੋਲਦੇ ਸਾਡੇ ਇੱਥੇ ਤਾਂ ਇਹ ਹੈਗਾ ਆ ਲੋਨਾਵਲਾ ਖੰਡਾਲਾ ਅਸੀਂ ਉੱਥੇ ਚਲੇ ਗਏ ਸੀ ਤੇ ਉੱਥੇ ਜਾ ਕੇ ਬਸ ਫਿਰ ਉੱਥੇ ਇੰਨੀ ਭੀੜ ਇੰਨੇ ਲੋਕੀ ਟ੍ਰੈਫਿਕ ਜਾਮ ਮਤਲਬ ਜਾਓ ਤੇ ਗੱਡੀ ਫਸ ਜਾਏ
ਹਾਂਜੀ ਹਾਂਜੀ ਹਾਂਜੀ ਉਹ ਟ੍ਰੈਫਿਕ ਬਹੁਤ ਹੁੰਦੇ ਹਾਂ ਟ੍ਰੈਫਿਕ ਬਹੁਤ ਹੁੰਦੈ
ਲੇਕਿਨ ਇਹ ਕਿ, ਉੱਤੇ ਜਾਓ ਪਹੁੰਚੋ ਪਹਾੜੀ ਤੇ ਨਾ ਲੋਨਾਵਾਲਾ ਦੀ ਇਹ ਟਾਈਗਰ ਪੁਆਇੰਟ ਤੇ ਤੇ ਐਵੇਂ ਲੱਗਦਾ ਹੈ ਕਿ, ਜਿਵੇਂ ਨਾ ਜਨਤ ਤੇ ਆ ਗਏ ਨੇ, ਇੱਕਦਮ ਧੀਰੇ ਧੀਰੇ ਬਾਰਿਸ਼ ਮੌਸਮ, ਇੰਨਾ ਠੰਡਾ ਔਰ ਅੱਛਾ,
ਹੂੰ ਹੂੰ ਹੂੰ ਹੂੰ ਅਸੀਂ ਵੀ ਗਏ ਹਾਂ ਦੋ ਤ੍ਰੈ ਸਾਲ ਪਹਿਲੇ ਸਾਰੇ ਅਸੀਂ ਹ ਹਸਬੈਂਡ ਵਾਈਫ ਜੁਆਈ ਮੇਰੇ ਦੋਨੋ ਸਾਰੇ ਗ ਆਇਆ ਸੀ, ਬਹੁਤ ਮਜ਼ਾ ਆਈ ਬਹੁਤ ਸਾਰਾ ਫਿਰਿਆ ਅਸੀਂ ਪੂਰਾ ਰਾਤ ਵੀ ਰੁਕ ਕੇ ਆਉ ਹੋਟਲ ਦਿੱਤੀ ਸਟੇ ਕੀਤਾ ਰਾਤੀ ਵੀ ਬਹੁਤ ਅੱਛਾ, ਆਈ ਰੋਟੀ ਰੂਟੀ ਵੀ ਇਤਨੀ ਅੱਛੀ ਆਈ ਉਧਰ, ਹਾਂ ਮਤਲਬ ਅੱਛੀ ਬਹੁਤ ਵਧੀਆ, ਹਮ ਬਸ ਖੰਡਾਲਾ ਜਾਣਾ ਤਾਂ ਚਾਲੂ ਇੱਕ ਵਾਰ ਖੰਡਾਲਾ ਜਾਸੀ, ਲੋਨਾਵਲਾ ਪੂਰਾ ਹੋ ਗਿਆ ਅਸ਼ਾਂ ਦਾ ਫਿਰਨਾ,
ਨਹੀਂ ਔਰ ਕੀ, ਹਰਾ ਹਰਾ ਲੱਗਦਾ ਨੇ ਬਰਸਾਤ ਵਿੱਚ ਹਰ ਜਗ੍ਹਾ ਤੋਂ ਰੇਨ ਇਹ ਹੋ ਰਿਹਾ, ਉੱਥੇ ਦੀ ਪਹਾੜੀ ਤੋਂ ਪਾਣੀ ਗਿਰ ਰਿਹਾ ਹੈ ਵਾਟਰ ਫੋਲ ਹੋ ਰਿਹਾ ਹੈ ਹੈ ਕਿ ਨੀ ਬੜਾ ਮਜ਼ਾ ਆਉਂਦਾ ਦੇਖ, ਦੇਖਣ ਨੂੰ ਹੋਰਸ ਰਾਈਡਿੰਗ ਹੈ ਉੱਤੇ, ਕਿੰਨੇ ਖਾਣ ਲੇਕਿਨ ਮਹਿੰਗਾ ਬਹੁਤ ਖਾਣ ਪੀਣ ਵੀ ਉੱਤੇ,
ਹੂੰ
ਲੋਨਾਵਲਾ ਵਿੱਚ ਚ ਉੱਤੇ ਚੱਲ ਜਾਓਗੇ ਨਾ ਤੇ ਖਾਣ ਪੀਣ ਲਈ ਮਹਿੰਗਾ ਬਹੁਤ ਹੈ
ਹਮ ਹਾਂ ਖਾਣਾ ਪੀਣਾ ਬਹੁਤ ਮਹਿੰਗਾ ਵੇ
ਹਾਂਜੀ, ਉਹੀ ਮਹਿੰਗਾ ਬਹੁਤ ਹੈ ਕਿਉਂਕਿ ਹਿਲ ਸਟੇਸ਼ਨ ਏ ਤੇ ਲੋਕੀ ਵੀ, ਬਥੇਰੇ ਆਦੇ ਨਾ ਉਸ ਵਜ੍ਹਾ ਤੋਂ ਸ਼ਾਇਦ ਮਹਿੰਗਾ ਵੀ ਬਹੁਤ ਹੈ
ਹਾਂ ਨਾ ਬਹੁਤ ਮਹਿੰਗਾ ਵੇ। ਖਾਣਾ ਪੀਣਾ ਤਾਂ ਸੱਚੀ ਬਾਹਰ ਬਹੁਤ ਮਹਿੰਗਾ ਹੁੰਦਾ, ਕਿਉਂਕਿ ਟਰੈਵਲ ਦੀ ਜਗ੍ਹਾ ਜਿਵੇਂ ਉਧਰ ਮਹਿੰਗਾ ਹੀ ਰਹਿੰਦਾ
ਹਾਂਜੀ,
ਉਹ ਮਹਿੰਗਾ ਵੀ ਬਹੁਤ ਅੱਛਾ ਮਹਿੰਗਾ ਰਹਿੰਦਾ ਹੈ ਠੀਕ ਠੀਕ ਨਹੀਂ ਮਤਲਬ ਬੰਦਾ ਕਹਿੰਦਾ ਕਿ ਬਹੁਤ ਹੀ ਮਹਿੰਗਾ ਵੇ
ਔਰ ਵੀ ਬਹੁਤ ਸਾਰੀ ਮਤਲਬ ਖੰਡਾਲਾ ਵੀ ਗਏ ਨਾਲ ਦੀ ਏ ਖੰਡਾਲਾ ਵੀ, ਉੱਤੇ ਵੀ ਗਏ ਉਹ ਘਾਟ, ਜਿਹੜੇ ਨੇ ਇੰਨੇ ਅੱਛੇ ਲੱਗਦੇ ਨਾ ਚੜਨੇ ਉਤਰਨੇ ਹੁਣ ਤੇ ਨਵਾਂ ਹਾਈਵੇ ਬਣ ਗਿਆ, ਖੈਰ ਲੇਕਿਨ ਪੁਰਾਣਾ ਬੋਬੇ ਪੁੂਣਾ ਹਾਈਵੇ ਬਹੁਤ ਅੱਛਾ ਹੈ ਉਹ ਹਾਈਵੇ ਤੇ ਜਾਓ ਨਾ ਤੇ ਬਹੁਤ ਕੁਛ ਚੀਜ਼ਾਂ ਇੰਜੋਆਏ ਕਰ ਸਕਦੇ ਓ ਔਰ ਇਹ ਸਭ ਕਰ ਸਕਦੇ ਹੋ
ਹਾਂ ਹਾਂ
ਤੇ ਨਵੇਂ ਵਾਲੇ ਚੂ ਨਾ ਇੰਜੋਏਮੈਂਟ ਨਹੀਂ ਐ
ਹੂੰ ਹੂੰ ਹੂੰ
ਪਿੱਛੇ ਉਹ ਗੈਸ ਲੀਕ ਹੋ ਗਈ ਸੀ ਨਾ ਉਹ ਵਾਲੀ ਨਿਊਜ਼ ਤੇ ਤੁਸੀਂ ਸੁਣੀ ਹੋਏਗੀ ਕਿ ਬੋਬੇ, ਪੁਣ ਹਾਈਵੇ ਦੇ ਉਤੇ। ਗੈਸ ਲੀਕ ਹੋ ਗਈ ਸੀਗੀ ਤੇ ਵਾਪਰੇ ਦੋ ਤਿਨ ਗੱਡੀਆਂ। ਇੱਥੇ ਵਿੱਚ ਵਿਚ ਹੀ ਰੁਕੀ ਰਹੀ ਆ ਨਾ ਇੱਥੇ ਨਾ ਉੱਥੇ।
ਹੱ ਲ ਹਮ ਹਮ
ਤਾਂ ਸਬਬੀ ਅਸੀਂ ਵੀ ਬੋਮਬੇ ਗਏ ਹੋਏ ਸੀ ਔਰ ਬਸ ਬੋਮਬੇ ਤੋਂ ਪੂਨਾ ਹੀ ਜਾ ਰਹੇ ਸੀ। ਤੇ ਗੱਡੀ ਬ ਚੀ ਚੀ ਫਸੀ ਹੋਈ ਸੀ ਆਲੇ ਦੁਆਲੇ ਆਸੇ ਪਾਸੇ ਸਾਰੀ ਗੱਡੀਆਂ।
ਸਾਰੀ ਗੱਲ ਬਰਾਬਰ- ਬਰਾਬਰ। ਅ ਟ੍ਰੈਫਿਕ ਵਿਚ ਫਾਸ ਜਾਓ ਤੋ ਬਹੁਤ ਮੂੜ ਐਫ ਹੋਈਦਾ।
ਹਾਂ, ਔਰ ਨਾਲੇ ਹਾਈਵੇ ਦੇ ਉੱਤੇ ਤੁਸੀਂ ਮਤਲਬ ਦੂਰ ਦੂਰ ਤੱਕ ਹੀ ਕੋਈ। ਢਾਬਾ ਹੈ ਇਸ ਤਰ੍ਹਾਂ ਕੁੱਛ ਮਿਲਣਾ। ਅਸੀਂ ਤੇ ਅੱਛਾ ਹੋ ਗਿਆ ਕਿ ਕਿਸੇ ਨੇ ਬੋਲਿਆ ਕਿ ਅੱਗੇ ਬਹੁਤ ਬਲੋਕੇਜ ਏ। ਤੇ ਅਸੀਂ ਜਿਹੜਾ ਐਲਡ ਹਾਈਵੇ ਸੀਗਾ ਨਾ ਉਹ ਪਹਿਲੇ ਵਾਲਾ ਇਕ ਦਮ। ਉਧਰੋਂ ਦੀ ਕੱਡੀ ਰੋਡ ਉਧਰੋਂ ਮਤਲਬ ਉੱਧਰੋਂ ਦੀ ਗੱਡੀ ਕੱਢੀ। ਔਰ ਸਮਝੋ ਕਿ ਇਸ ਤਰ੍ਹਾਂ ਚੜਾਈ ਚੜ੍ਹ ਰਹੇ ਨਾ ਬਹਾੜ ਦੀ। ਏਦਾ ਜਿਗਰ ਜੈਗ ਤੇ ਆਸੇ ਪਾਸੇ। ਤੇ ਸੇਫ਼ਟੀ ਵਾਸਤੇ ਕੁਛ ਨਹੀਂ। ਪਹਾੜੀ ਦੇ ਤੇ ਉਹ ਬਸ। ਕਿਉਂਕਿ ਅ ਨਿਊ ਹਾਈਵੇ ਜਿਹੜਾ ਬਣਿਆ ਉੱਥੇ ਸੇਫ। ਟੀ ਹੈ ਲੇਕਿਨ ਇਹ ਪੁਰਾਣੇ ਵਾਲੇ ਤੇ ਕੋਈ ਸੇਫਟੀ ਨਹੀਂ ਸੀ ਜਿਹੜਾ ਸਭ ਤੋਂ ਪਹਿਲਾਂ ਬਣਿਆ ਸੀ। ਉਹ ਫਿਰ ਉੱਧਰੋਂ ਦੀ ਕਿਦਾਂ ਦਾ ਵੀ ਗੱਡੀ ਕਰਕੇ ਸਮਝੋ ਬਾਬਾ। ਜਿਸ ਦਾ ਨਾਂ ਲੈ ਕੇ ਨਾ ਅਸੀਂ ਘਰੇ ਪਹੁੰਚੇ ਸਵੇਰੇ ਪੰਜ ਵਜੇ।
ਅਰੇ ਬਾਪ ਰੇ ਪੂਰੀ ਦਰ ਰਾਤ ਗਈ।
ਲੇਕਿਨ ਅਸੀਂ ਦੇਖਿਆ ਨਿਊਜ਼ ਵਿੱਚ ਕਿ ਦੋ ਦਿਨ ਤੱਕ ਲੋਕੀ ਉੱਥੇ ਫਸ ਰਏ ਸੀ ਲੋਕ। ਤਾਨੂੰ ਵੋਸ਼ਰੂਮ ਜਾਣ ਦਾ ਪੰਗਾ। ਨਾ ਖਾਨਾ ਖਾਣ ਲਈ ਕੁਛ ਐਰ ਗਰਮੀ ਇੰਨੀ ਕਿ ਪੁੱਛੋ ਨਾ।
ਨਿਕਲਣਾ।
ਬਾਹਰ ਨਿਕਲ ਫਿਰਨੇ ਜਾਣੇ ਦਾ ਨਾ ਇਹ ਬਹੁਤ ਟੈਨਸ਼ਨ ਹੁੰਦਾ ਇੱਕ ਤਾਂ ਬਾਰਿਸ਼ ਹੋਵੇ ਨਾ ਜਿਸ ਟਾਈਮ ਤੇ। ਉਸ ਟਾਈਮ ਬਾਹਰ ਜਾਈਏ ਕਿ ਨਹੀਂ ਜਾਈਏ ਉਹੀ ਬੰਦਾ ਸੋਚ ਸੋਚ ਕੇ ਪਰੇਸ਼ਾਨ ਹੁੰਦਾ।
ਚਲੋ ਕੀ ਹੁੰਦਾ ਹੈ ਕਿ ਉਹ ਬਾਰਿਸ਼ ਦੇ ਟਾਈਮ ਦਾ ਤੇ ਸੀਜਨ ਹੁੰਦਾ ਤੇ। ਇਹ ਵੀ ਕਿ ਗੱਡੀਆਂ ਬਲੋਕ ਟ੍ਰੈਫਿਕ ਇੰਨਾ ਰੋਡ ਬਲੋਕੇਜ। ਇਹ ਸਭ ਵੀ ਮਿਲਦਾ ਹੈ ਨਾਲੇ ਫਿਰ ਬਰਸਾਤ ਕਰਕੇ ਤਾਂ ਉਸ ਤਰ੍ਹਾਂ ਹੀ। ਇਹ ਸਭ ਰਹਿੰਦਾ ਹੀ ਏ ਬਲੋਕੇਜ ਪਾਣੀ।
ਬਹੁਤ ਰਹਿੰਦੇ ਨੇ ਬਹੁਤ ਜ਼ਿਆਦਾ ਪ੍ਰੋਬਲਮ ਹੋਦਾ। ਇੱਕ ਇੱਕ ਤਾਂ ਗਾਡੀ ਟ੍ਰੈਫਿਕ। ਹਾਂ, ਨਹੀਂ ਗਾੜੀ ਅਗਰ ਟ੍ਰੈਫਿਕ ਵਿਚ ਅਟਕ ਗਈ ਤਾਂ ਫਿਰ ਦੋ ਤਰੈ ਘੰਟੇ ਕਿਧਰ ਨੀ ਗਏ।
ਹਾਂਜੀ -ਹਾਂਜੀ।
ਹਮ- ਹਮ। ਫਿਰ ਉਹ ਬੰਦਾ ਬੋਰ ਹੋ ਜਾਏ ਬੰਦਾ ਕਹਿੰਦਾ ਘਰ ਬੈਠਾ ਹੀ ਅੱਛੈ। ਆਪਣਾ ਮਸਤ ਬੇਕੀ ਮੌਸਮ ਦਾ ਇੰਜੋਏ ਤੇ ਕਰਦਾ ਕਮ ਸੇ ਕਮ ਹਨਾ ਹਮ।
ਕੀ ਇਹ ਕਿ ਮਹਾਬਲੇਸ਼ਵਰ ਵੀ ਬਹੁਤ ਅੱਛੀ ਜਗ੍ਹਾ ਹੈ। ਇਹ ਵੀ ਦੋ ਤੀਨ ਵਾਰ ਗਏ ਨੇ ਮਹਾਬਲੇਸ਼ਵਰ। ਤੇ ਉਹ ਵੀ ਹਾਂ ਬਹੁਤ ਵਧੀਆ ਜਗ੍ਹਾ ਮਤਲਬ ਖਾਟ ਚੜੋ। ਫਿਰ ਇੱਕ ਵਾਰ ਹੋਟਲ ਤੇ ਰੁਕ ਜਾਓ ਨਾ ਇਹੋ ਜਿਹੇ ਮੌਸਮ ਤੇ ਬਰਸਾਤ ਜਦੋਂ ਹੋ ਰਹੀ ਇੰਨਾ ਵਧੀਆ ਲੱਗ ਲੱਗਦਾ ਐਵੇਂ ਲੱਗਦਾ ਕਿ ਉੱਥੇ ਹੀ ਰਹਿ ਜਾਓ।
ਸੱਚੀ ਗੱਲ ਹੈ ਅਸੀਂ ਵੀ ਗਏ ਹਾਂ ਇੱਕ ਦੋ ਵਾਰ ਗਵੇ ਹਾਂ ਆਪਾਂ ਇਧਰ ਹੀ ਗਏ ਨੌਲਾਵਲਾ ਚ ਗਏ ਹਾਂ।
ਹਾਂਜੀ।
ਉਧਰ ਹੀ ਗਏ ਜੋ ਦੋ ਵਾਰ ਇੱਕ ਵਾਰ ਨਾਸਿਕ ਗਏ ਮੀਹ
ਬਹੁਤ ਅੱਛੀ ਜਗ੍ਹਾ ਹੈ।
ਹਮ। ਨਹੀਂ ਮੈਂ ਨਾਸਿਕ ਵੀ ਗਏਂ ਫਿਰ ਵਾਤੇ ਅਸੀਂ ਫਰੈਂਡਸ ਫਰੈਂਡਸਏ ਹਾਂ ਦੋ ਤੈ ਫਰੈਂਡਸ ਆਇਆਂ ਸੀ। ਉੱਧਰ ਗ ਆਏ ਉਹ ਵੀ ਬਹੁਤ ਅੱਛੀ ਜਗ੍ਹਾ ਸੀ ਫਿਰਨ ਦੇ ਹਿਸਾਬ ਨਾਲ। ਮਤਲਬ ਟਰੈਵਲਿੰਗ ਕਰਨੀ ਅੱਛੀ ਲੱਗਦੀ ਹੈ ਪਰ ਮੈਨੂੰ ਮੈਨੂੰ ਟ੍ਰੈਫਿਕ ਨੀ ਅੱਛਾ ਲੱਗਦਾ ਬਿਲਕੁਲ। ਟ੍ਰੈਫਿਕ ਚ ਇੱਕ ਵਾਰ ਬੰਦਾ ਅਟਕ ਜਾਦਾ ਇੱਕ ਵਾਰ ਅਟਕੇਿਆ ਅਸੀਂ ਤ੍ਰ ਘੰਟੇ ਬਹੁਤ ਬੋਰ ਹੋ ਗਿਆਈੈਂ ਤਾਸੀ ਮੈਂ ਸੋਚਵੇ ਬਾਰਿਸ਼ ਨਿਕਲਣਾ ਪਰ ਸੋਚ ਸਮਝ ਕੇ ਜਿਧਰ ਜਿਧਰ ਉਹ ਗੂਗਲ ਦਿਖਾ ਛੋੜਦਾ ਨਾ ਕਿ ਬਾਈ ਇਧਰ ਟ੍ਰੈਫਿਕ ਹੈ ਇਧਰ ਨੀਗਾ ਉਸ ਗੱਲੀ 'ਚ ਵੜ ਜਾਓ ਜਿਥੇ ਟ੍ਰੈਫਿਕੀ ਟ੍ਰੈਫਿਕ 'ਚ ਵੜਿਆ ਤੇ ਤਰੈ ਘੰਟੇ ਕਿਧਰ ਨੀ ਗਏ ਫਿਰ ਆਪਣੇ-
ਬੋਰ ਹੋ ਜਾਂਦਾ ਹੈ। ਬੰਦਾ ਨਾ- ਟ੍ਰੈਫਿਕ ਵਿਚ ਮੂਡ ਆਫ ਹੋ ਜਾਦਾ ਜਿਨਾ ਇੰਜੋਏ ਕਿਥੇ ਔਰ ਜਾ ਕੇ ਕਰੋਗੇ- ਲੇਕਿਨ ਕਦੀ -ਕਦੀ- ਨਾ ਐਵੇ ਲਗਦਾ ਹੈ। ਕਿ ਅਹ ਜਿਹੜੇ ਅਜ ਕਲ ਰਿਸੋਰਟ ਬੁੱਕ ਕਰਦੇ ਨਾ ਉਸਦੇ ਵਿਚ- ਕੀ ਕਾਫੀ ਐਕਟੀਵਿਟੀਜ਼ ਹੁੰਦੀ ਹੈ। ਤੇ- ਉਥੇ ਚੱਲ ਜਾਏ ਬੰਦਾ ਤੇ ਟ੍ਰੈਫਿਕ ਨਾ ਮਿਲੇ ਨਾ ਕੁਛ-
ਮ ਬਰਾਬਰ ਹ ਰਿਜ਼ੋਰਟ ਤਾਂ ਆੱਜ ਕਲ ਬਹੁਤ ਲੋਕਾਂ ਦਾ ਫੈਸ਼ਨ ਹੋ ਗਿਆ ਰਿਸੋਰਟ ਬੁੱਕ ਕਰ ਲੋ ਉਸ- ਉੇ ਸਵਿਮਿੰਗ ਪੂਲ ਵੀ ਆ ਜਾਦਾ ਹੈ। ਥੋੜਾ ਫਿਰਨਾ ਟੁਰਨਾ ਇਕਦਮ ਕੋਲ ਦੋ ਚਾਰ ਕਿਲੋਮੀਟਰ ਅਛਾ ਸ਼- ਮਿਲ ਜਾਦੇ ਨੇ ਸਾਰਿਆਂ ਨੂੰ-
ਹਾਂਜੀ-
ਹੂੰ -
ਦੀਦੀ ਵਧੀਆ ਹੁਣ ਨਾ ਸਾਡੇ ਇਥੇ ਵੀ ਕਾਫੀ ਵਡੇ- ਵਡੇ ਵੋਟਰ ਪਾਰਕ ਹੈਗੇ ਨੇ- ਹਾਂਜੀ ਦੀਦੀ ਵੈਟਨਜੋਏ- ਲੇਕਿਨ ਹੁਣ ਬਰਸਾਤਾਂ ਵਿਚ ਤੇ ਕੋਈ ਜਾਦਾ ਹੀ ਨਹੀ ਹੈ। ਵੋਟਰ ਪਾਰਕ-
ਕੋਈ ਨਹੀ ਜਾਂਦਾਕੋਈ ਨਹੀ ਜਾਂਦਾ ਵਾਟਰ ਪਾਰਕ ਇਸ ਤਾਂਰਾ ਖਾਲੀ ਬਾਰਿਸ਼ ਦੇ ਦਿਨਾਂ 'ਚ ਜਾਣ ਦਾ ਦਿਲ ਕਰਦਾ- ਜਿਦਰ ਨਿਕੀ- ਨਿਕੀ ਘਾਹ ਉਗ ਵੀ ਹੁੰਦੀ ਸਾਵੀ- ਸਾਵੀ ਉਹ ਅਛੀ ਲਗਦੀ- ਤੁਪਾ ਹੋਏ ਥੋੜੀ ਜਿਥ ਥੋੜਾ ਸੂਰਜ ਬੰਦਾ ਸਨਸੇਟ ਦੇਖੇ ਕੁਛ ਦੇਖੇ- ਉਹ ਮਜਾ ਹੀ ਅਲਗ ਹੁੰਦਾ ਹੈ। ਬਾਰਿਸ਼ ਦਾ ਤਾਂ ਮੌਸਮ ਅਲਗ ਹੁੰਦਾ ਬਿਲਕੁਲ ਫਿਰਨ ਦੇ ਹਿਸਾਬ ਨਾਲ-
ਹਾਂਜੀ।
ਪਰ ਜਾਨਵਰ ਵੀ ਉਤਨੀ ਹੁੰਦੀ ਇਹ ਗਾਟਾ ਗੁਟਾ- ਜਾਣੇ ਦਾ ਬਹੁਤ ਡਰ ਵੀ ਬਹੁਤ ਲਗਦਾ ਬੰਦੇ ਨੂੰ ਕਿ ਕਿਤੇ ਕੋਈ ਫਿਸਲਾ ਨ ਨਾ ਆਜੇ-
ਤੁਸੀ ਇਹ ਬੋਲੋ ਕਿ ਹਾਲੇ ਬੋਂਮਬੇ ਪੂਣਾ ਹਾਈਵੇ ਨਾ ਫਿਰ ਵੀ- ਠੀਕ ਹੈ। ਅਸੀ ਮਹਾਗਲੇਸ਼ਰ ਹਾਈਵੇ ਦੇਖਦੇ ਨੇ ਨਾ ਘਾਟ-
ਹੂੰ
ਤੇ ਉਹ ਵਨ ਵਵੇ ਹੈਗਾ ਹੈ। ਇਨਾ ਛੋਟਾ ਰਸਤਾ ਕਿ ਇਕ ਸਾਈਡ ਤੋ ਆ ਰਹੀ- ਸਾਈਡ ਤੋਂ ਜਾਏ ਗਾ-
ਸਤਿ੍ ਸ਼੍ਰੀ ਅਕਾਲ।
ਦੂਸਰੇ ਦਿਨ ਝਟਕਾ ਲਗਿਆ ਨਾ ਤੇ ਇਕ ਗੱਡੀ ਖਾ-
ਖਾ ਜ ਬਰਾਬਰ ਇਸ ਲਿਯੇ ਕਿ ਬੋਤ ਰਿਸਕੀ ਕਮ ਲਗਦਾ ਉ ਮੈਨੂ ਕਹਿਦਾ ਗਾੜੀ ਜਾਣਾ ਪਰ- ਚੰਦ ਨੂੰ ਹੱਥ ਚ ਲੈ ਕੇ ਜਾਨਾ ਪੈਂਦਾ ਹੋਵੇ- ਕਿ ਬਈ ਕਿ ਹੋ ਸੀ ਤੇ ਕਿ ਨਹੀ ਬੋਤ ਹੋਲੇ ਟਰੈਵਲਿੰਗ ਕਰਨੀ ਪੈਂਦੀ ਸਭ- ਕੁੱਝ ਮਤਲਬ ਹੁਣ ਦੇਖਦੇ ਹੋ ਨਾ ਤੁਸੀ ਕਿਤਨੀ ਘਟਨਾ ਹੋਂਦੀ ਰਹਿੰਦੀ ਅ ਕੁਛ ਨਾ ਕੁਛ- ਕੁਛ ਨਾ ਕੁਛ ਚਲਦਾ ਹੀ ਰੈਂਦਾ ਅ। ਇਹ ਜਲਦੀ- ਜਲਦੀ ਮੁੜੇ ਕਿ ਜਲਦੀ- ਪੋਚ ਜਾਈਏ ਜਲਦੀ ਇਨਜੋਯਮੇਟ ਕਰੀਏ ਪਰ ਥੋੜਾ ਜਾ ਹੋਲੇ- ਹੋਲੇੇ- ਕਮ ਕਰਨ ਵਾਲ ਕਿਸੇ ਹੁੰਦਾ ਸੇਫਟੀ ਨਾਲ ਪਹੁੰਚ ਜਾਵੇ ਸੇਫਟੀ ਨਾਲ ਉਧਰ ਪੋਂਚ ਕੇ ਮਜ਼ਾ ਕਰਕੇ ਆਰਾਮ ਨਾਲ ਕਾਰ ਵੀ ਆ ਜਾਵੇ- ਜਵੇ-
ਹਾਂਜੀ -ਹਾਂਜੀ ਲੇਕਿਨ ਏਹੀ ਹੈ। ਕਿ ਮਜ਼ਾ ਆਂਦਾ ਹੈ। ਚਲੋ- ਹੋ ਜਾਦਾ ਹੈ ਕਦੇ ਕਵਾਰ ਲੇਕਿਨ ਮਜਾ ਵੀ ਆਂਦਾ ਹੈ ਕਿ- ਫੈਮਿਲੀ ਨਾਲ ਕਦੀ ਕਬਾਰ ਨਾ ਇਹੋ ਜਿਹੀ ਟ੍ਰਿਪਾਂ ਕੱਢੀਆਂ ਚਾਹੀਦੀਆਂ ਕਿਉਕਿ ਇਨਸਾਨ ਨਾ ਬੈਠੇ-ਬੈਠੇ ਤੇ ਬੋਰ ਹੋ ਜਾਂਦਾ ਹੈ। ਕਰਨਾ
ਹਾਂਜੀ-ਹਾਂਜੀ-ਹਾਂਜੀ- ਪਰ ਅਸਾ ਵੀ ਤੇ ਕਿਸੇ ਦਾ ਹਸਬੈਡ, ਮਤਲਬ ਜੈਟਸ ਵਗੈਰਾ ਨਿ ਹ ਇੰਟਰਸਟਿਡ- ਅਸੀ ਲੇਡੀਜ- ਲੇਡੀਜ ਹੀ ਗਰੁਪ ਕੱਢਦੇ ਰਹਹੇ ਹਾਂ ਹਰ ਜਗ੍ਹਾ ਤੇ ਕੋਈ ਨਾ ਕੁਛ- ਹਰ ਇਕ ਦੋ ਸਾਲਾਂ ਬਾਅਦ ਸਾਲ ਬਾਅਦ ਤਾਂ ਕਿਦਰੇ ਨਾ ਕਿਦਰੇ ਕੱਡਨਾ ਇ ਕਡਨਾ ਟ੍ਰਿਪ- ਇਕ ਦੋ ਟ੍ਰਿਪ ਸਾਲ ਦੇ ਹੁੰਦੇ ਇ ਹੁੰਦੇ ਨੇ ਫਿਰਨ ਤੋ ਬਾਅਦ-
ਹਾਂਜੀ- ਨੀ- ਨੀ ਵਧੀਆ ਅ। ਥੋੜ੍ਹਾ ਮੂਡ ਵੀ ਰੀਫਰੈਸ਼ਮੈਂਟ ਹੋ ਜਾਦਾ ਅ। ਔਰ- ਹੈ ਕਿ ਨੀ?
ਹਾਂ! ਹਾਂ! ਹਾਂ! ਅੱਛਾ ਵੀ ਲੱਗਦਾ।
ਹਾਂਜੀ!
ਥੋੜਾ ਜਾ ਬੰਦਾ ਫਰੈਸ਼ ਹੋ ਕੇ ਅੱਛਾ ਲੱਗਦਾ।
ਹੂੰ! ਠੀਕ ਏ ਚਲੋ। ਵਦੀਆ ਗੱਲ ਹੋਈ ਤੁਹਾਡੇ ਨਾਲ ਫਿਰ ਤੋਂ ਕਰਯੋ ਗੱਲ ਫਿਰ ਤੋਂ ਫ਼ੋਨ ਕਰਯੋ।
ਕਰ ਸਾ-ਕਰ ਸਾ ਫੋਨ, ਤੁਸੀਂ ਵੀ ਕਰਯਾ ਕਰੋ ਕਦੀ-ਕਦੀ।
ਹਾਂਜੀ-ਹਾਂਜੀ
ਠੀਕ ਅ ਚਲੋ। ਸਸ ਰਿਆ ਕਾਲ ਜੀ।
ਸ ਸੀ ਕਾਲ।